ਸਤਿ ਸ਼੍ਰੀ ਕਾਲ, ਕਿਵੇਂ ਓ?
ਵਧੀਆ ਜੀ, ਤੁਸੀਂ ਦੱਸੋ?
ਬਸ ਜੀ ਮੈਂ ਵੀ ਵਧੀਆ, ਹੋਰ ਦੱਸੋ ਕੀ ਕਰਦੇ ਓ?
ਬਸ ਜੀ ਬਸ ਕੁਛ ਨੀ, ਵਿਹਲੇ ਬੈਠੇ ਦੇ ਸੀ
ਅੱਛਾ।
ਹਮ। ਚਾਹ ਬਸ ਹੁਨੇ ਪੰਜ ਵਜੇ ਦੇਖਾਂਗੀ, ਹਜੇ ਤੇ ਰੋਟੀ ਲੇਟ ਹੋ ਗਈ ਨਾ ਅੱਜ ਲੰਚ ਸਾਡਾ ਲੇਟ ਈ ਹੋਇਆ ਵ ਸੀ।
ਅੱਛਾ, ਹੋਰ ਦੱਸੋ
ਹੋਰ ਬਸ ਵਧੀਆ
ਹੋਰ ਘਰ-ਪਰਿਵਾਰ ਸਭ ਠੀਕ, ਬਸ ਥੋੜ੍ਹਾ ਹੁਨੇ ਬੈਠੀ ਸੀ, ਹੁਣ ਚਾਹ ਦਾ ਟਾਈਮ ਹੋ ਜਾਣਾ ਫਿਰ ਬਚ ੳ ਫਿਰ ਬੱਚਿਆਂ ਨੇ ਜਿੱਦ ਕਰਨ ਲੱਗ ਜਾਣਾ ਕੀ ਸਨੈਕਸ ਚਾਹੀਦੇ ਨੇ, ਕ
ਹਾਂ ਬਸ ਸਨੈਕਸ ਵਗੈਰਾ। ਅੱਜ ਏ ਡਾਇਟ ਕਿੰਨੀ ਖ਼ਰਾਬ ਗਈ ਏ ਬੱਚਿਆਂ ਦੀ, ਬੱਚੇ ਫਰਾਈਡ ਚੀਜ਼ਾਂ, ਬਾਰ ਦੀ ਚੀਜ਼ਾਂ ਬਿਨਾਂ ਗੱਲ ਹੀ ਨੀ ਕੁਛ ਕਰਦੇ
ਬਸ ਦੇਖੋ ਹੁਣ, ਜ਼ਮਾਨਾ ਹੀ ਇਹੋ-ਜਿਹਾ ਚੱਲ ਗਿਆ ਨਾ ਰੋ ਰੇ ਹੈਂ ਏਨੇ ਖਾਨਾ ਹੀ ਖਾਨਾ ਫਾਸਟ ਫੂਡ, ਨੇਮ ਹੋ ਗਯਾ ਇਕ ਤਰਾ ਦਾ ਇਨਾ ਦਾ
ਹਾਂ ਹੁਣ ਤੁਸੀਂ ਰਾਤ ਵੇਖੋ ਰਾਤੀ ਪੈਣੀ, ਬੱਚੇ ਕਹਿਣਗੇ ਨਹੀਂ- ਨਹੀਂ ਕੋਈ ਗੱਲ ਨੀ ਤੁਸੀਂ ਇੰਜ ਕਰੋ, ਬਾਹਰੋ ਹੀ ਖਾ ਲਾਂਗੀ ਕੁਛ। ਮੇਰੀ ਬਰਗਰ ਨੀ ਖਾਂਦੀ ਇਹ, ਨੂਡਲਸ ਵੀ ਨੀ ਪਸੰਦ ਹੈਗੀ ਇਹਨੂੰ ਹੈਗੀ ਚਾਹ ਪਸੰਦ। ਕਿਉਕੀ ਐਸੇ ਕਰੋ ਪਾਪਾ ਆਪ ਖਾਤੇ ਹੈਂ ਬਾਹਰ ਸੇ, ਨੀ ਤੂੰ ਸਾਂਭਰ ਡੋਸ ਬਸ ਮੋਮੋਸ ਤੇ ਇਹ ਨੀ ਖਾਂਦੀ, ਮੋਮੋਜ਼ ਤੇ ਮੈਨੂੰ ਪਸੰਦ ਨੇ। ਤੇ ਬਸ ਬੱਚੇ ਦੇ ਏਹੀੳ ਕੁਛ ਕਹਿੰਦੇ ਨੇ, ਕਿੰਨੇ ਸਾਈਡ ਇਫੈਕਟ ਚੱਲਦੇ ਪਏ ਨੇ ਇਹ ਚੀਜ਼ਾਂ ਨੇ ਵੇਖਿਆ ਨੀ ਹੁਣੀ, ਪਿੱਛੇ ਜਦੋ ਮੁੰਡੇ ਦੀ ਵੀ ਡੈਥ ਹੋ ਗਈ ਸੀ ਬੜੇ ਖਾਂਦਾ ਸੀ ਉਹ, ਚੌਮਿਨ
ਬਸ ਉਹੀ ਨਾ ਦੇਖੋ ਕੋਈ ਹੈਲਥੀ ਚੀਜ਼ ਅੰਦਰ ਜਾਂਦੀ ਨੀ ਬੱਚਿਆਂ ਦੇ ਹਨਾ ਤਾਂ ਪਹਿਲੇ ਹੁੰਦਾ ਸੀ ਬੱਚਿਆਂ ਨੂੰ ਸਿਧ ਦੋਧ-ਦੂੱਧ ਦੇ ਦਿੰਦੇ ਸੀ, ਅੱਜ-ਕੱਲ੍ਹ ਬੱਚੇ ਉਹ ਨੱਕ ਚਾੜ ਦੇਣਾ। ਦੁੱਧ, ਦਹੀਂ ਪਨੀਰ ਇਹ ਤਾਂ ਇਹਨੂੰ ਪੁੱਛੋ ਹੀ ਨਾ, ਇਹਨਾਂ ਨੂੰ ਦੋ ਹੀ ਨਾ ਜੀ ਇਹਨਾਂ ਨੂੰ ਤੇ ਇਨਾਂ ਨੂੰ ਫਾਲ ਮੈਗੀਆਂ ਖਵਾ ਲੋ, ਇਨਾ ਨੂੰ ਨੂਡਲਸ ਖਵਾ ਲੋ, ਸਪਰਿੰਗ ਰੋਲ ਐ ਚੀਜ਼ਾਂ ਖਵਾ ਲੋ ਇਨਾਂ ਨੂੰ
ਮੈਗੀ ਖਾਲੇ, ਮੈਗੀ ਖਾਨੀ ਬਸ, ਆਪੇ ਬਣ ਜਾਂਦੀ ਏ, ਪਾਣੀ ਪਾਇਆ ਚਲੋ ਵੀ
ਹਾਂ, ਸਹੀ ਗੱਲ ਏ ਹਾਂ ਸੌਖਾ ਤਰੀਕਾ ਜੇ ਬੱਚੇ ਆਪੇ
ਹਾਂ ਬੱਚੇ ਆਪੇ ਬਣਾ ਲੈਂਦੇ, ਤਾਂ ਹੀ ਤੇ ਜਾਦਾ ਓ ਕਰਦੇ ਨੇ ਪਰ ਮੈਂ ਨੀ ਖਾਣ ਦਿੰਦੀ। ਮੈਂ ਤੇ ਮਹੀਨੇ ਵਿੱਚ ਕਿਧਰੇ ਇੱਕ ਜਾਂ ਦੋ ਵਾਰੀ ਬਣਾਂਨੀ ਆਂ ਬਸ, ਉਹ ਵੀ ਦਸ ਰੁਪਏ ਦਾ ਇੱਕ ਪੈ ਲੈ ਕੇ ਆਨੀ ਆ ਮੈਂ ਇੱਕੋ ਵਾਰੀ ਖਾਣ ਦਿੰਨੀ ਆ ਮੈਂ ਬਸ ਇੱਕ ਵਾਰੀ ਦੇਖ ਲਿਆ ਮੈਂ ਮਹੀਨਾ ਨਾਲ ਓਦੇ ਸੀ ਇੱਕ ਨਾ ਵੈਸ ਉਹ ਆਪੇ ਹੀ ਨੀ ਖਾਂਦੀ ਮੈਗੀ ਘਟ ਹੀ ਪਸਦ ਉਹਨੂੰ।
ਨਈ ਹਾਂ ਨਈ ਦੇਖੋ ਫੇਰ ਅਸੀ ਹੋਨੇ ਆ ਨਾ ਦੇਖੋ ਵਿਗਾਰਡਨ ਵਾਲੇ ਅਸੀਂ ਉਸ ਬੱਚੇ ਨੂੰ ਕੇਂਨੈ ਆ ਕਿ ਰੌਂਦੇ ਪਏ ਨੇ ਚਲ ਮੈਗੀ ਦੇ ਦਿੰਨੇ ਆਂ। ਬੱਚੇ ਨੂੰ ਆਦਤ ਪੈ ਜਾਂਦੀ ਐਵੇ, ਹੁਣ ਅਸੀਂ ਅਗਰ ਬੱਚੇ ਨੂੰ ਕੰਟਰੋਲ ਵਿੱਚ ਰੱ ਰਖਾਂਗੇ ਫਿਰ ਬੱਚੇ ਨੂੰ ਵੀ ਸਮਝ ਆਏਗੀ ਹਾਂ ਕਿ ਹਾਂ ਇੱਕ ਚੀਜ਼ ਸਾਡੇ ਵਾਸਤੇ ਗਲ ਤੇ ਸਾਨੂੰ ਖ਼ਰਾਬ ਕਰੇਗੀ।
ਹਮ ਇਹ ਤੇ ਹੈ ਹੀ ਆ।
ਹਾਂਜੀ।
ਬੱਚੇ ਜਿੱਦੀ ਵੀ ਤੇ ਪੈ ਜਾਂਦੇ ਨੇ ਬਾਹਰ ਕੇ ਜਾਓ ਸਹੀ ਕਿਦਰੇ ਵਰਾਇਟੀਆਂ ਹੀ ਇੰਨੀਆਂ ਅੱਜ-ਕੱਲ ਤੁਸੀਂ ਵੇਖੋ, ਇੱਕ ਤੋਂ ਇੱਕ ਮੈਂ ਕਹਿੰਨੀ ਹਾਂ ਤਾਂ ਹੁਨ ਤੋਂ ਪਹਿਲੇ ਸੀ ਇੰਨਾ ਕੁਛ
ਹਮ ਆਹ ਪਹਿਲੇ ਹੁੰਦੀ ਸੀ ਟਾਵੀ-ਟਾਵੀ ਕੋਈ ਦੁਕਾਨ ਹੁੰਦੀ ਸੀ, ਕੋਈ ਰੇੜੀ ਲੱਗੀ ਹੁੰਦੀ ਸੀ। ਅੱਜ-ਕੱਲ ਤਾਂ ਨਿਕਲੋ ਤੁਸੀਂ ਅਹ ਰੇੜੀਆ ਦੀਵੇਂ ਲਾਈਨਾਂ ਪਤਾ ਹੀ ਨੀ ਲੱਗਦਾ
ਹੁਣ ਤੁਸੀਂ ਸਿਵਲ ਲਾਈਨ ਵਾਲੇ ਪਾਸੇ ਚੱਲ ਜਾਓ ਤੁਹਾਨੂੰ ਗਰਦਾ ਹੀ ਨੀ ਮੁੜ ਦੇ ਮੁੜਨ ਦੇਗੇ ਉਹ ਥੋੜੀ ਜੀ ਅੱਗੇ ਹੋਰ ਕੁਛ-ਕੁਛ ਹੋਰ-ਕੁਛ ਹੋਰ ਥੋੜੀ ਜਿਹੀ ਉਹ ਮਾਡਲ ਟਾਊਨ ਵਾਲੇ ਪਾਸੇ ਜਾਓਥ ਵੀ ਕੁਛ ਐ।
ਹਾਂ ਮੋਡਲ ਟਾਊਨ ਤਾਂ ਦੇਖੋ
ਉਹ ਤਾਂ ਕਹਿਣਗੇ ਚਲੋ ਮਾਡਲ ਟਾਊਨ ਚੱਲਤੇ ਐ ਹਮ, ਸੈਟਰਡੇ ਆ ਵੀ ਕਹਿੰਣਗੇ ਚਲੋ ਉੱਥੇ ਚੱਲੇ ਆ।
ਬੱਸੋ ਬੱਚਿਆਂ ਦਾ ਮੂੰਹ ਦਾ ਟੇਸਟ ਹੋ ਗਿਆ ਨਾ ਵੀ ਹਾਂ ਅਸੀਂ ਇੱਥੇ ਹੀ ਖਾਣਾ ਜਿਹਨਾਂ ਨੂੰ ਜਿ ਥੋਂ ਉਹਨਾ ਨੂੰ ਸਵਾਦ ਚੀਜ਼ ਮਿਲੂਗੀ।
ਇਹ ਤੇ ਹੈ ਹੀ ਹੈ ਬਸ ਬੱਚੇ ਨੂੰ ਤੁਸੀਂ ਮੋੜ ਨਹੀਂ ਸਕਦੇ ਜੰਕ ਫੂਡ ਨਾਲੋਂ ਹੈਲਦੀ ਚੀਜ਼ਾਂ ਖਤਮ ਹੋ ਗਈਆਂ ਪਹਿਲੇ ਦੇਖੋ ਦਾਲ-ਚਾਵਲ ਨਾਲ ਕੋਈ ਸਰਦੀਆਂ ਆਣੀਆਂ ਤੇ ਕਿਵੇਂ ਮੱਕੀ ਦੀ ਰੋਟੀ ਸਾਗ ਇਨਾਂ-ਇਨਾਂ ਘਿਓ ਪਾ ਕੇ ਖਾਂਦੇ ਸੀ ਅਸੀਂ।
ਹਾਂ। ਦੇਖੋ ਫਿਰ ਉਹ ਤਾਕਤ ਹਾਂ, ਤੇ ਪਿੰਡਾਂ ਵਾਲੇ ਤੇ ਦੇਖੋ ਹੁਣ ਵੀ ਨਹੀਂ ਪਿੰਡਾਂ ਵਾਲੇ ਦੇਖੋ ਹੁਣ ਵੀ ਖਾਂਦੇ ਨੇ ਇਹ ਤਾਂ ਆਪਾਂ ਸ਼ਹਿਰਾਂ ਵਾਲਿਆਂ ਨੇ ਆਪਣਾ ਮਾਹੌਲ ਬਦਲਿਆਂ।
ਪਿੰਡ ਵਿੱਚ ਇੰਨੀ ਵਰਾਇਟੀ ਨਹੀਂ ਮਿਲਦੀ ਨਾ ਖਾਣ ਪੀਣ ਦੀ। ਤੇ ਪੰਜ-ਸੱਤ ਵ ਸੱਤ ਵੱਜਦੇ ਨੇ ਤੇ ਸਾਰੀ ਦੁਕਾਨਾਂ ਬੰਦ ਹੋ ਜਾਂਦੀਆਂ ਨੇ। ਦੂਰ-ਦੂਰ ਦੇ ਲੋਕੀ ਆ ਜਾਂਦੇ ਨੇ। ਸ਼ਹਿਰਾਂ ਵਿੱਚ ਵੇਖੋ ਤੁਸੀਂ ਰਾਤੀ ਗਿਆਰਾਂ ਵਜੇ ਤੱਕ ਬਾਜ਼ਾਰ ਖੁੱਲੇ ਦੇ ਨੇ।
ਸ਼ਹਿਰਾਂ ਚ ਤਾਂ ਖੁੱਲਦੀ ਸੱਤ ਵਜੇ ਦੁਕਾਨਾਂ ਐ ਸਾਰੀਆਂ। ਮੋਲ ਹੈ ਜਿਵੇਂ ਆਉਦੇ ਨੇ ਤਾਂ ਖਾਣ-ਪੀਣ ਆਲੀਆ।
ਮੇਰੀ ਗੁੜੀਆਂ ਕੇਗੀ ਵੱਡੀ ਆਲੀ। ਤੁਸੀਂ ਇੰਝ ਕਰੋ ਮੰਮਾ ਅਸੀਂ ਬਜ਼ਾਰੋਂ ਐ ਖਾ ਲੈਂਦੇ ਹਾਂ, ਮੈਂ ਕਹਿਣੀ ਬੇਟਾ ਅਜੇ ਤਾਂ ਸੱਤ ਵੱਜਦੇ ਅਜੇ ਤਾਂ ਕੁਛ ਨੀ ਮਿਲਣਾ। ਅੱਛਾ। ਕੁੜੀ ਹੋਈ ਹ। ਉਹ ਤਾਂ ਵਿੰਟਰਸ ਚ ਹੁੰਦਾ ਨਾ ਗਰਮੀਆਂ ਚ ਛੇ ਸੱਤ ਵਜੇ ਥੜੀ ਮਿਲ ਜਾਂਦਾ ਏ।
ਹਮ।
ਮੈਂ ਕਹਿਣੀ ਹਜੇ ਰੁਕ ਜੋ। ਫਿਰ ਰਾਤੀ ਆ ਕੇ ਫਿਰ ਪਾਪਾ ਨੂੰ ਕਹਿਣਗੇ ਬਈ ਪਾਪਾ ਮੰਮੀ ਨੇ ਤੇ ਕੁਛ ਖਵਾਇਆ ਨੀ ਤੁਸੀਂ ਲੈ ਕੇ ਚਲੋ।
ਮੈਂ ਤੇ ਮਨਦੀ ਨੀ, ਓਹਨਾ ਨੂੰ ਤੇ ਲੈ ਜਾਂਦੇ ਨੇ ਫੇਰ ਓਹ ਕਾਰ ਕੱਢਦੇ ਨੇ ਫੇਰ ਚਲੋ ਜੀ ਸਾਰੇ ਚਲੋ ਜੀ ਚਲੋ।
ਹਾਂ ਹੋਰ ਬੱਚਿਆਂ ਦੀ ਬਸ ਬੱਚਿਆਂ ਦੀ ਜੀ ਮੰਨੀਆਂ ਪੈਂਦੀਆਂ ਨੇ।
ਰੋਟੀ ਖਾਵਾਂਗੇ ਅੱਜ, ਫੇਰ ਐਹਨਾਂ ਦੀ ਸ਼ਕਲਾਂ ਵੇਖਣ ਵਾਲੀਆਂ ਹੁੰਦੀਐ। ਕੈਣਗੇ ਅਸੀਂ ਘਰ ਵੀ ਰੋਟੀ ਖਾਣੇ ਆਂ, ਹੁਣ ਬਾਰ ਵੀ ਆ ਕੇ ਰੋਟੀ ਖਾਵਾਂਗੇ। ਰੋਟੀ ਨੀ ਅਸੀਂ ਖਾਣੀ, ਹੋਰ ਖਵਾ ਦੋ।
ਹੂੰਹੂੰ।
ਚਸਕੇ ਏਨੇ ਪਏ ਦੇ ਨੇ। ਪੇਰੈਂਟਸ ਦੀ ਗਲਤੀ ਹੈਗੀ ਏ। ਬੱਚੇ ਥੋੜੀ ਗਲਤੀ ਨੇ, ਏਹਨਾਂ ਨੂੰ ਆਪੇ ਥੋੜੇ ਰਸਤੇ ਆਂਦੇ ਨੇ।
ਸਹੀ ਗੱਲ ਏ, ਅਰ ਨਹੀਂ ਚਲੋ, ਨਹੀਂ ਮੀਨੇ ਚ ਏਕ-ਅੱਧੀ ਵਾਰ ਤਾ ਦੇਖੋ ਚਲੋ ਚੱਲਦਾ ਈ ਏ, ਸਭ ਕਰ ਹਾਂ ਜਿਵੇਂ ਜੇੜੇ ਰੇਗੂਲਰ ਰੇਗੂਲਰ ਖਾ ਰੇ ਤੇ ਰੋਜ਼, ਰੋਜ਼ ਖਾ ਰੇ ਨੇ ਓਹਨਾਂ ਅਸਤੇ ਦੇਖੋ ਨਾ ਓਨਾਦੇ ਫਿਰ ਲੀਵ ਲੀਵਰ ਵੀ ਫੈਟੀ ਹੋਣ ਕਿਉਂਕਿ ਮੈਦਾ ਈ ਏ ਨਾ ਇੱਕ ਤਰ੍ਹਾਂ ਮੈਦਾ ਨੀਰਾਂ ਏ। ਲੀਵਰ ਵੀ ਫੈਟੀ ਹੋਣਗੇ ਓਹਨਾਂ ਦੇ, ਓਹਨਾਂ ਦਾ ਅੰਦਰੋਂ ਵੀ ਦੇਖੋ ਕੋਈ ਸਟਰ੍ਰੋਂਗ ਥੋੜੀ ਨਾ ਹੈਗਾ, ਡਾਇਜੈਸਟਿਵ ਸਿਸਟਮ।
ਹਾਂ, ਕੁਛ ਨੀ ਇਮਿਊਨਿਟੀ ਨੀ ਹੈਗੀ। ਡਾਇਜੈਸਟ ਤੇ ਬਾਦ ਵਿੱਚ ਹੋਏਗਾ। ਨਾ ਇਮਯੂਨਿਟੀ ਹੈਗੀ ਏ, ਨਾ ਕੁਛ ਹੈਗਾ ਏ, ਬੱਚੇ ਹਲਕੇ ਜ ਖਾ ਦੇਖੋ ਬੱ ਚੇਂ ਐੰਜ ਸੜਕਾਂ ਤੇ ਖੇਡਦੇ ਸੀਂ, ਕੋਈ ਠੰਢ ਨੀ, ਕੋਈ ਸਰਦੀ ਨੀ, ਜ਼ੁਕਾਮ ਨੀ।
ਹਾਂ, ਬਿਲਕੁਲ। ਚਲੋ, ਬਾਕੀ ਦਾ ਦੇਖ ਦੇਖੋ ਬੱਚਿਆਂ ਨੂੰ ਬਾ ਵੈਸੇ ਅੱਜ-ਕੱਲ ਦੇਖੋ ਕਿੰਨੀਆਂ ਚੀਜ਼ਾਂ ਨੇ ਖਵਾਣ ਆਲੀ ਬੱਚੇ ਨੂੰ ਮਿੱਠਾ ਦਲੀਆ ਦੋ। ਹਨਾ। ਜੋ ਬੱਚਾ ਖਾ ਲੈਂਦਾ ਨੂਣਾ ਨੀ ਖਾਂਦਾ, ਮਿੱਠਾ ਦੋ ਓਨੂੰ। ਹਲਵਾ ਬਣਾ ਦੋ ਬੱ ਚਿਆਂ ਨੂੰ ਹਨਾ।
ਕੋਈ ਨੀਂ ਖਾਂਦੇ ਜੇ ਬੱਚੇ ਮੇਰੀ ਕੁੜੀ ਦੇਖੋ। ਓਹ ਤੇ ਨਾਲ ਹੀ ਕਏਗੀ ਮੰਮੀ ਐਹ ਕੀ ਬਣਾ ਕੇ ਲੈਆਏ ਓ ਤੁਸੀਂ, ਸੀਰਾ ਤੇ ਓਹਨੇ ਖਾ ਕੇ ਨੀ ਦੇਖਿਆ। ਮੈਂ ਅਪਣੀ ਵੱਡੀ ਕੁੜੀ ਨੂੰ ਸੀਰੇ ਈ ਖਵਾਏ ਸੀ ਜੀ ਏਨੇ ਦੇਸੀ ਘਿਓ ਦੇ ਬਣਾ-ਬਣਾ ਕੇ, ਛੋਟੀ ਨੀ ਖਾਦੀ।
ਤਕਣ ਮੂੰਹ ਨੀ ਲਾਇਆ ਪਰ ਓਨੇ ਹਲਵਾ ਖਾ ਲਈਦੈ।
ਸੀਰਾ ਤੇ ਮੈਨੂੰ ਬੜਾ ਪਸੰਦ ਏ ਵੇਸਣ ਦਾ ਬੌਤ ਪਰ ਉੰਝ ਨੀ ਦੋਧ ਪਾਕੇ ਨੀ ਜਿਵੇਂ ਪਤ ਮਤਲਬ ਥੋੜਾ ਢਿੱਲਾ-ਢਿੱਲਾ ਸਮਝ ਲੋ ਕੜਾਹ ਨੀ ਬਨਾਂਦੇ ਅਸ ਤੀ, ਇਕ ਕੜ੍ਹਾ ਬੜਾ ਥੀਕ ਬਣਦੈ ਨਾ, ਇੱਕ ਤੇ ਵੇਸਣ ਦਾ ਬਣਦੈ, ਮੈਨੂੰ ਓਹ ਬੜਾ ਸਵਾਦ ਲੱਗਦੈ। ਮੇਰੀ ਵੱਡੀ ਨੂੰ ਸਵਾਦ ਲੱਗਦੈ ਓਹ। ਖਾ ਲੈਂਦੀ ਏ ਸਵਾਦ ਨਾਲ, ਮੈਂ ਕਿਧਰੇ ਸੂਜੀ ਦਾ ਅਗਰ ਬਣਾ ਤੈ ਨਾ ਤੇ ਓਹ ਤੇ ਏਹਨੇ ਖਾਣਾ ਨੀਂ।
ਨੀ ਸੂਜੀ ਦਾ ਸਵਾਦ ਲੱਗਦੈ। ਏਕ ਸੂਜੀ ਦਾ, ਇੱਕ ਮੂੰਗ ਦਾਲ ਦਾ ਬੜਾ ਸਵਾਦ ਲੱਗਦੈ ਜੇ ਹਲਵਾ।
ਹਾਂ, ਮੂੰਗੀ ਦਾਲ ਦਾ ਸਵਾਦ ਲੱਗਦੈ ਈ। ਮੈਨੂੰ ਵੈਸੇ ਤੇ ਮਿੱਠਾ ਨੀ ਪਸੰਦ ਹੈਗਾ। ਮੈਂ ਖਾਣੀ ਆਂ ਸਪਾਈਸੀ ਚੀਜ਼ਾਂ, ਮੈਂ ਕਿਧਰੇ ਵਿਆਹ ਚ ਵੀ ਜਾਵਾਂਗੀ ਨਾ ਮੈਨੂੰ ਐ ਹੂੰਦੈ ਮੈਂ ਕੋਰਨਰ ਤੇ ਮਿਲਣੀ ਆ ਜਿੱਥੇ ਹੋਏਗੀ ਈ ਸਪਾਈਸੀ ਚੀਜ਼ਾਂ।
ਹਾਂ।
ਤੇ ਮੇਰੀ ਗੁਡੀਆ ਮਿਲੇਗੀ ਮੇਰੇ ਹਸਬੈਂਡ ਮਿਲਣਗੇ ਜਿੱਦੇ ਮਿ
ਮਿੱਠਾ ਪਐ। ਨਹੀਂ ਮੈਨੂੰ ਮੈਂ ਸੀ ਦੇ ਸਾ ਮੈਨੂੰ ਮਿੱਠਾ ਬੌਤ ਪਸੰਦ ਸੀ ਲੇਕਿਨ ਹੁਣ ਮੈਂਨ ਤਿੰਨ-ਚਾਰ ਜਦੋਂ ਦਾ ਐਹ ਵਿਆਹ ਸੀ ਨਾ ਸਾਡੇ ਘਰੇ ਛੇ ਉਸ ਤੋਂ ਮਤਲਬ ਦਸੰਬਰ ਏਚ ਈ ਮੈਂ ਛੱਡ ਤਾ ਸੀ ਸਭ ਕੁਛ, ਤੇ ਉਸ ਮੈ ਤੇ ਪੂਰਾ ਡਾਇਟ ਤੇ ਹੋ ਗਈ ਸੀ ਮੈਂ ਪ੍ਰੋਪਰ। ਤੇ ਹੁਣ ਤਕਨ ਤੇ ਮੇਰਾ ਹੁਣ ਤਕਨ ਦਸ ਕਿਲੋ ਘੱਟ ਗਿਐ ਪ੍ਰੋਪਰ। ਏਕ ਤਾਂ ਕਿਉਂਕਿ, ਕਿਉਂਕਿ ਮੈਂ ਕਿਉਂਕਿ ਮੈਂ ਇੰਨੀ ਮੋਟੀ ਹੋ ਗੀ ਸੀ ਨਾ ਮੈਂ ਐਵੇਂ ਲੱਗਦੀ ਸੀ ਮੈ ਕੋਈ ਜਨਾਨੀ ਹੁੰਦੀ ਨਾ ਇੱਡਾ ਮੂੰਹ ਮੋਟ ਮੋਟਾ ਪਤਾ ਨੀ, ਕੀ ਕੋਈ ਅੰਦਰ ਬਿਮਾਰੀ ਹੀ ਸੀ। ਕਿਉਂਕ ਇੱਕ ਇੱਕਦਮ ਵੇਟ ਮੇਰਾ ਵਧਿਆ ਸੀ। ਤੇ ਹੁਣ ਮੈਂ ਤੇ, ਹੁਣ ਮੈਂ ਇੰਨੀ ਸਹੀ ਹੋ ਗਈ ਨਾ ਮੇਰੇ ਪਹਿਲੇ ਜਿਹੜੇ ਪਹਿਲੇ ਕੱਪੜੇ ਮੈਨੂੰ ਟਾਈਟ ਹੋਏ ਸੀ। ਮੈਨੂੰ ਉਹ ਹੁਣ ਖੁੱਲੇ ਆਉਂਣ ਤ।
ਕਾਸ਼ ਮੇਰੇ ਨਾਲ ਵੀ ਐਂਜ ਹੋ ਜੇ।
ਕੀ ਵਿਆਹ ਦੇ ਕੋਲ ਸ਼ਾਇਦ, ਉੱਥੇ ਜਦੋਂ ਵਿਆਹ ਸੀ ਨਾ ਮੇਰੀ ਕਜ਼ਨ ਦਾ ਉਸ ਟਾਈਮ ਵੀ ਮੈਨੂੰ ਸਭ ਨੇ ਜਿਹਨਾਂ ਨੇ, ਮੈਨੂੰ ਪਹਿਲੇ ਦੇਖਯਾ ਸੀ ਜ ਨੇ ਮੈ ਹੁਣ ਦੇਖਯਾ ਸੀ। ਨਾ ਵਿਆਹ ਤੇ ਉਹ ਨੇ ਵੀ ਮੈਨੂੰ ਕਿਹਾ ਸੀ, ਤਾਂ ਮੇਰਾ ਚਾਰ, ਪੰਜ ਕਿਲੋ ਵੇਟ ਲੂਜ ਹੋਇਆ ਸੀ। ਤੇ ਉਹਦੇ ਚ ਹੀ ਮਤਲਬ ਇੰਨਾ ਮੈਂ ਸਹੀ ਲੱਗਦੀ ਸੀ। ਤੇ ਉੱਥੇ ਮੈਨੂੰ ਸਾਰੇ ਰਿਸ਼ਤੇਦਾਰ ਕਹਿੰਦੇ ਸੀ, ਵੀ ਹਾਂ ਤੂੰ ਇੰਨੀ ਜਲਦੀ ਇੰਨਾ ਕਿਉਂ ਘਟਾਇਆ ਵੇ। ਮੈਂ ਕਿਹਾ ਮੈਨੂੰ ਪਤਾ ਮੈਨੂੰ ਜੋ- ਦੀ ਦਿੱਕਤਾਂ ਆਉਂਦੀਆਂ ਸੀ, ਮੋਟਾਪੇ ਕਰਕੇ ਚੱਲਣ ਚ ਦਿੱਕਤ ਹੋਣੀ, ਸਾਹ ਲੈਣੇ ਚ ਦਿੱਕਤ ਹੋਣੀ।
ਹਾਂ, ਬਈ ਮੋਟਾਪਾ ਤੇ ਸੌ ਬਿਮਾਰੀਆਂ ਦਾ
ਹਾਂ, ਨਹੀਂ ਇੱਕੋਦਮ ਇੱਕੋ ਦਮ ਵੀ ਪਤਾ ਮੈਂ ਕਿਵੇਂ ਘਟਾਇਆ। ਮੈਨੂੰ ਸਭ ਅਇਉ ਕਹਿੰਦੇ ਤੇਰੇ ਅੰਦਰ ਕਮਜ਼ੋਰੀ ਆ ਜਾਏਗੀ ਹੈ। ਮੈਂ ਕਿਹਾ ਕੁਛ ਨੀ ਹੁੰਦਾ। ਮੈਂ ਆਪਣਾ ਪ੍ਰੋਟੀਨ ਪੂਰਾ, ਮੈਂ ਕਿਆ ਨਹੀਂ ਨਹੀਂ-ਨਹੀਂ ਐਸਾ ਕੁਛ ਨਹੀਂ ਹੈ।
ਫਰਕ ਪੈਂਦਾ ਐ
ਕੀਨ ਉਹਨਾਂ ਦੀ ਸਕੀਨ ਉਹਨਾਂ ਦੀ ਲੂਜ ਹੁੰਦੀ ਆ। ਜਿਵੇਂ-ਜਿਵੇਂ ਜਿਹੜੇ ਪ੍ਰੈਗਨੈਂਟ ਹੁੰਦੇ ਨੇ, ਢਿੱਡ ਦੂਜੇ ਤਰੀਕੇ ਕਰਵਾ ਆਂਦਾ। ਮੇਰਾ ਦੂਜਾ ਹੀ ਤਕੀਕ ਨਾਲ ਬਾਹਰ ਸੀ, ਮੇਰਾ ਮਤਲਬ ਫੈਟ ਸੀ। ਸਾਰੀ, ਹਾਂ ਉਹ ਸਕਿਨ ਲੂਜ ਹੁੰਦੀ ਏ।
ਨਹੀਂ ਕਈਆਂ ਦੀ ਆ ਵਗੈਰਾ ਕਿੰਨੀ ਟੋਨ ਹੁੰਦੀ ਐ। ਹੁਣ ਦੇਖੋ ਮੇਰੀ ਬੋਡੀ ਵਗੇਰਾ ਕਿਨੀ ਟੋਨ ਹੁੰਦੀ, ਹੁਣ ਦੇਖੋ ਬੋਡੀ ਵੇਖੋਗੇ, ਮੇਰੀ ਆ ਮੇਰੀ ਇੰਨੀ ਟੋਨ ਏ ਨਾ ਇੰਨੀ ਪਤਲੀਆਂ ਬਾਵਾ ਲੱਗਦੀਆਂ ਜੇ। ਮੇਰੀਆਂ। ਤੇ ਮੇਰਾ ਹੁਣ ਟਾਈਮ ਨੀ ਲੱਗਦਾ। ਲੱਗਦੀਆਂ ਏ ਮੋਟੀ
ਹਾਂ, ਨੀ ਮੈਂ ਤੁਹਾਨੂੰ ਦੇਖਿਆ ਨਹੀਂ ਆ ਨਾ, ਦੇਖਾਂਗੇ ਜਦੋਂ ਮਿਲਾਂਗੇ।
ਚਲੋ ਦੇਖ ਲੈਣਾ ਧਿਯਾਨ ਨਾਲ ਹੁਣ ਦੇਖੋ ਮੇਰਾ ਮੇਰਾ ਵ ਵੇਟ ਤੋਂ ਜੱਜਮੈਂਟ ਕਰ ਲੇਨਾ। ਮੇਰਾ ਹੈਗਾ ਸੈਵਨਟੀ ਥ੍ਰਰੀ ਕੇ- ਜੀ ਵੇਟ ਹੈਗਾ ਜੇ
ਨਹੀਂ ਮੇਰਾ ਉਸ ਮੇਰਾ, ਜਦੋਂ ਮੈਂ ਵਿਆਹ ਤੋਂ ਪਹਿਲੇ ਨਾ, ਮੇਰਾ ਨਵੰਬਰ ਤੱਕ ਮੇਰਾ ਸਿਕਸਟੀ ਏਟ ਉਸ ਤੋਂ, ਪੰਜ ਦਿਨ ਮੇਰੇ ਵਿਆਹ ਤੇ ਹੋ ਗਿਆ ਸੀ। ਮੇਰਾ ਸਿਕਸਟੀ ਟੂ ਸਿਕਸਟੀ ਵਨ, ਏਦਾਂ ਹੀ ਚੱਲ ਰਿਹਾ ਸੀ। ਸਟੌਪ ਸੀ ਹਾਂ, ਤੇ ਮੇਰਾ ਸਟੋਪ ਸੀ ਵੇਟ ਉਹ ਹੁਣ ਮੇਰਾ ਫਿਫਟੀ ਸਿਸਕ ਹੋ ਗਿਆ ਆ। ਹਲੇ ਮੇਰਾ ਟਾਰਗੇਟ ਹੋਰ ਏ, ਮੈਂ ਫਿਫਟੀ ਫਾਵੀਵ ਫਿਫਟੀ ਫੋਰ ਤੱਕ ਜਾਣਾ। ਬਟ ਹੁਣ ਮੈਂ ਸਭ ਕੁਛ ਖਾ ਪੀ ਹਾਂ, ਨਹੀਂ ਹੁਣ ਤਾਂ ਮੈਂ ਸਭ ਪਹਿਲੇ ਮੇਰਾ ਫਿਫਟੀ ਫਾਈਵ ਸੀ। ਪਹਿਲੇ ਮੇਰਾ ਫਿਫਟੀ ਫਾਈਵ ਸੀ। ਜਦ ਤੱਕ ਮੈਂ ਜਿਵੇਂ, ਅਸੀਂ ਰਹ ਉੱਥੇ ਵੀ ਆ ਮਤਲਬ ਫੀਸ ਨਾ ਪਲੱਸ ਟੂ, ਪਲੱਸ ਵਨ, ਦਾ ਲੇਕਿਨ ਇੱਕ ਨਹੀਂ ਮੇਰਾ ਇੱਕੋਦਮ ਵਧੀਆ ਸੀ। ਖਾਣੀਆਂ, ਉਹ ਛੋਟੀਆਂ-ਛੋਟੀਆਂ ਐਵੇਂ ਲੱਗਦਾ ਸੀ। ਜਿਵੇਂ ਕੋਈ ਬਿਮਾਰੀ ਜੀ ਐ ਅੰਦਰ, ਫਿਰ ਮੈਂ ਆਪਣਾ ਸਾਰਾ ਡਾਇਟ ਕੰਟਰੋਲ ਕੀਤਾ, ਪ੍ਰੋਟੀਨ ਲੈਣਾ ਸ਼ੁਰੂ ਕੀਤਾ। ਫਿਰ ਤਾਂਈ ਤਾਂ ਮੈਨੂੰ ਕਮਜ਼ੋਰੀ ਨਹੀਂ ਆਈ। ਮੈਂ ਇੱਕੋਦਮ-
ਸਾਡੀ ਇੰਡੀਅਨ ਫੈਮਿਲੀ ਵਿੱਚ ਨਾ, ਜਿਹੜੀ ਸਾਡੀ ਰੋਟੀ ਐ ਨਾ, ਉਹਦੇ ਵਿੱਚ ਪ੍ਰੋਟੀਨ ਹੈ ਈ ਨਹੀਂ
ਹਾਂ। ਤੇ ਮੈਂ ਕੈਲਰੀਜ਼, ਮੈਂ ਰੋਟੀ-ਰੋਟੀ ਬਿਲਕੁਲ ਬੰਦ ਕਰਤੀ, ਕਾਪਸ ਲੈਣੇ ਬਿਲਕੁਲ ਬੰਦ, ਇਕ ਦਮ ਰੋਟੀ ਰੋਟੀ ਬੰਦ, ਚਾਵਲ ਬੰਦ, ਦੁੱਧ ਦਹੀਂ ਸਭ ਕੁਛ ਬੰਦ ਪਨੀਰ ਖਾਣਾ, ਵੈਜੀਟੇਬਲ ਖਾਣੀ, ਪਨੀਰ ਵੈਜੀ ਟੇਬਲ ਮਤਲਬ ਪੂਰਾ ਡਾਇਟ ਤੇ, ਪੂਰੀ ਆਪਣੀ ਐਕਸਰਸਾਈਜ਼ ਵੋਕ ਵਗੈਰਾ, ਹੂੰ ਨਹੀਂ ਐਸੀ ਕੋਈ ਗੱਲ ਨਹੀਂ। ਐਸੀ ਕੋਈ ਗੱਲ ਨਹੀਂ, ਕੰਮ ਪੂਰਾ ਬਰਾਬਰ ਈ ਐ।
ਕਿਉਂ ਬਰਾਬਰ ਏ ਤੁਸੀਂ ਐ ਸੋਚੋ ਹੁਣ ਦੇਖੋ ਮੈਂ ਆਪਣੇ ਬੱਚੇ ਵੀ ਦੇਖਨੇ ਨੇ ਕਾਰ ਦਾ ਵੀ ਦੇਖਣਾ ਬਾਹਰ ਦਾ ਵੀ ਦੇਖਣਾ ਬ ਤੇ ਨਿਆਣੇ ਛੱਡਣੇ ਵੀ ਓ ਵੀ ਪੜ੍ਹਾਈ ਵੀ ਸਭ ਕੁਛ ਹੁਣ ਮੈਂ ਐ ਨੀ ਐ ਨਾ ਅਗਰ ਮੈਨੂੰ ਥੋੜੀ ਵੀਕ ਨੈਸ ਆਂਦੀ ਏ, ਮੈਂ ਲੇਟ ਜਾ ਟਾਈਮ ਨੀ ਐਗਾ। ਹੁਣ ਤੁਸੀਂ ਐ ਨਾ ਕਿ ਚਲੋ ਪੱਕੀ-ਪਕਾਈ ਮਿਲਦੀ ਏ ਫ਼ਰਕ ਪੈਂਦਾ ਬਈ ਬੜਾ ਫਰਕ ਪੈਂਦਾ ਜੇ
ਹਾਂ ਐ ਤਾਂ ਹੈ ਚ ਵੀ ਥੋੜਾ-ਬੋਹਤਾ ਪੈਦਾ ਲੇਕਿਣ ਕੰਮ ਤਾਂ ਦੇਖੋ ਕਰੀ ਦਾ ਈ ਏ ਹਰ ਕਾਰ ਚ ਹੈਨਾ ਕੰਮ ਤਾਂ ਹੁੰਦਾ ਈ ਏ।
ਸੁਣੋ ਇੱਕ ਕੰਮ ਕਰਨਾ ਤੇ ਜਿੰਮੇਵਾਰੀ ਲੈ ਕੇ ਕੰਮ ਕਰਨਾ ਦੋਨੋ ਅਲੱਗ ਹੈਗੇ ਨੇ।
ਹੂੰ-ਹੂੰ।
ਮਨ ਕਰੇ ਨਾ ਮੰਮੀ ਅੱਜ ਮੇਰਾ ਭਾਂਡੇ ਮਾਂਜਣ ਦਾ ਮਨ ਨੀ ਐ ਹੁਣ ਤਾਨੂੰ ਓ ਕੀ ਕੈ ਕੀਤਾ ਕਿਉਂ ਨੀ ਹੁਣ ਏਥੇ ਅਸੀਂ ਕੈ ਈ ਨੀ ਸਕਦੇ ਓਪਸ਼ਨ ਥੋੜ੍ਹੀ ਹੈਗਾ ਏ।
ਹੂੰ ਬਿਲਕੁੱਲ ਚਲੋ ਠੀਕ ਏ। ਮੈਂ ਤੁਆਨੂੰ ਕਰਨੀ ਆ ਮੈਂਨੂੰ ਲੱਗਦਾ ਕੋਈ ਆਇਆ ਨੀਚੇ ਹੈਨਾ ਹਾਂਜੀ ਓਕੇ ਜੀ ਸਾ ਸ਼੍ਰੀ ਕਾਲ।
ਸਾਸਰੀਕਾਲ।